ਆਂਹ।
ਹੈਲੋ!
ਹੈਲੋ, ਸ਼ਸ਼੍ਰੀ ਕਾਲ ਮਨਪ੍ਰੀਤ।
ਸ਼ਸਰੀ ਕਾਲ, ਹੋਰ ਕੀ ਹਾਲ ਨੇ?
ਠੀਕ ਆ, ਤੂੰ ਦੱਸ।
ਮੈਂ ਵੀ ਠੀਕ ਆ ਹੋਰ ਕੀ ਕਰਦੀ ਪਈ ਸੀ ਤੂ।
ਬਸ ਕੁਛ ਨੀ ਬੈਠੀ ਸੀ ਕਰੇ ਸਾਰੇ ਠੀਕ ਨੇ।
ਹਾਂ ਸਭ ਠੀਕ ਨੇ ਤੂੰ ਦੱਸ ਠੀਕ ਨੇ ਸਾਰੇ ਕਰੇ।
ਹਾਂ-ਹਾਂ ਸਾਰੇ ਠੀਕ ਨੇ।
ਹ ਅੱਜ ਕਿਵੇਂ ਯਾਦ ਕਰ ਲਿਆ ਤੂੰ ਬੜੇ ਦਿਨਾਂ ਬਾਦ ਫੋਨ ਕੀਤਾ।
ਬਸ ਕੁਛ ਨੀ ਯਾਰ ਗਰਮੀ ਤੁਹਾਨੂੰ ਪਤਾ ਤਾ ਐ ਕਿੰਨੀ ਹੋ ਰੀ ਏ।
ਹਾਂ।
ਗਰਮੀ ਚ ਤਾਂ ਕੁਛ ਕਰਨ ਦਾ ਜੀ ਵੀ ਨੀ ਕਰਦਾ ਫੇਰ ਅੱਜ ਠੀਕ ਜਾ ਮੌਸਮ ਸੀ ਇੱਥੇ ਬਾਰਿਸ਼ ਜੀ ਹੋਈ ਸੀ ਨਾ। ਤਾਂ ਥੋੜ੍ਹੀ ਜੀ ਠੰਡਕ ਸੀ ਮੈਂ ਚਲ ਓਦੇ ਕੋਲ ਫੋਨ ਕਰਾਂ। ਵੇਲੀ ਬੈਠੀ ਸੀ ਮੈਂ।
ਅੱਛਾ ਸਾਡੇ ਇੱਥੇ ਤਾਂ ਮੀਂਹ ਵੀ ਨੀ ਪਿਆ। ਸਾਡੇ ਇੱਥੇ ਤਾਂ ਬੋਹਤ ਗਰਮੀ ਹੋਈ ਪਈ ਐ। ਏ-ਏ ਸਾਰੇ ਏਰੀਆ ਚ ਮੀਂਹ ਪੈਆ ਸਾਡੇ ਇੱਥੇ ਦਾ ਬਿਲਕੁਲ ਵੀ ਮੀਂਹ ਨੀ ਪਿਆ। ਇੰਨੀ ਧੁੱਪ ਹੋਈ ਪਈ ਆ ਅੱਛਾ ਹੋਰ। ਕੀ ਯਾਰ ਅਸੀਂ ਤਾਂ ਸੋਚਦੇ ਸੀ ਮੈਂ ਕਿਆ ਇੱਕ ਹਫਤਾ ਦੇ ਇੱਕ ਹਫ਼ਤੇ ਦਾ ਮੀਂਹ ਦੱਸਿਆ ਹੋਇਆ।
ਹਾਂ-ਹਾਂ ਸਾਡੇ ਵੀ ਇੱਥੇ ਬਸ ਕੱਲ ਈ ਪਏਆ ਏ। ਕੱਲ-ਕੱਲ ਈ ਪੈਆ ਏ।
ਸਾਡੇ ਇੱਥੇ ਕੱਲ ਵੀ ਨੀ ਸਾਡੇ ਇਥੇ ਨਾਲ ਦੇ ਪਿੰਡਾਂ ਚ ਮੀਂਹ ਪੈ ਗਿਆ ਤੇ ਸਾਡੇ ਪਿੰਡ ਮੀਂਹ ਵੀ ਨੀ ਪਿਆ ਵੇਖਦਾ ਬਿਲਕੁਲ ਕੋਲ ਦੇ ਪਿੰਡ ਚ ਮੀਂਹ ਪੈ ਗਿਆ ਸੀ ਪਰ ਏਥੇ ਨੀ ਪਿਆ ਉਵੇਂ ਮੌਸਮ ਥੋੜ੍ਹੀ ਦੇਰ ਵਾਸਤੇ ਠੰਡਾ ਜਾ ਹੋਇਆ ਬਸ ਆਹੀ ਕਿ ਜਦੋਂ ਤੱਕ ਦੂਜੇ ਪਿੰਡਾਂ ਚ ਮੀਂਹ ਪਿਆ ਹੋਣਾ ਫੇਰ ਓਤੋਂ ਬਾਦ ਇੰਨੀ ਗਰਮੀ ਹੋ ਗਈ ਨਾ ਹੱਦੋ ਵੱਧ ਗਰਮੀ ਹੋ ਗਈ। ਬਾ ਹੋਰ ਹੀ ਯਾਰ ਰ ਅਸੀਂ ਤਾ ਛੁੱਟੀਆ ਚ ਵੀ ਨਾ ਇਸੀ ਮਾਰੇ ਕਿੱਥੇ ਨੀ ਗਏ ਗਰਮੀ ਕਰ ਵੀ ਚਲ ਬਾਦ ਚ ਈ ਘੁੰਮਾਂਗੇ ਹਾਂ ਮੈਂ ਸੋਚ
ਗਰਮੀ ਹੋ ਰਹੀ ਐ, ਗਰਮੀ ਚ ਤਾਂ ਕਰੋਂ ਨੀ ਨਿਕਲ ਦਾ ਚਿਤ ਵੀ ਨੀ ਕਰਦਾ।
ਹਾਂ ਓਹੀ ਤੇ ਨਾ ਫੇਰ ਮੈਂ ਅਸੀਂ ਵੀ ਆਹੀ ਸੋਚਿਆ ਵੀ ਕੀ ਕਰਾਂਗੇ ਕਿੱਥੇ ਜਾ ਕੇ। ਕਿ ਬਾਦ ਚ ਹੀ ਵੇਖਾਂਗੇ ਕਿੱਥੇ ਜਾਣ ਦਾ ਕੁ
ਸਈ ਗੱਲ ਏ, ਐੰਨੀ ਗਰਮੀ ਚ ਤਾਂ ਕਈ ਜਾਣ ਦਾ ਦਿਲ ਵੀ ਨੀ ਕਰਦਾ। ਥੋੜਾ ਜਾ ਠੰਡਾ ਮੌਸਮ ਹੋਵੇ ਤਾਂ ਫੇਰ ਵੀ ਚੱਲ ਬੰਦਾ ਚਲੇ ਜਾਂਦਾ ਪਰ ਇੰਨੀ ਗਰਮੀ ਚ ਤਾਂ ਨੀ।
ਹਾਂ ਉਹੀ ਤੇ ਨਾ ਫੇਰ ਮੈਂ ਕਿਆ ਚਲੋ ਬਾਅਦ ਚ ਵੇਖੋਗੇ ਹੁਣ ਤੇ ਬਸ ਲੰਘ ਗਿਆ ਟੈਮ ਜਿਨਾ ਕੂ ਲੰਘਣਾ ਸੀ। ਪੰਜ-ਸੱਤ ਦਿਨਾਂ ਦੀ ਗੱਲਾ ਤੇ ਆਪਣਾ ਫੇਰ ਦੇਖਾਂਗੇ ਅਸੀਂ ਕਿੱਥੇ ਜਾਵਾਂਗੇ ਨਈ ਜਾਵਾਂਗੇ ਹੁਣ ਤੇ ਅੱਗੇ ਜੁਲਾਈ ਲੱਗ ਜਾਣਾ ਫੇਰ ਮੌਨਸੂਨ ਦਾ ਮੌਸਮ ਆ ਜਾਣਾ ਫੇਰ ਬਰਸਾਤਾਂ ਪੈ ਜਾਣੀਆਂ ਨੇ ਬਰਸਾਤਾਂ ਚ ਵੀ ਕਿ ਥੇ ਬੰਦਾ ਜਾਵੇ ਨੀ ਤੈਨੂੰ ਪਤਾ ਈ ਐ ਬਰਸਾਤ ਚ ਵੀ ਮੌਸਮ ਕੱਚਾ ਮੌਸ ਖਤਮ ਹੋ ਜਾਂਦਾ ਕਿੱਥੇ ਜਾਣ ਜੋਗਾ ਨੀ ਬੰਦਾ ਬਰਸਾਤਾਂ ਚ ਵੀ ਬੰਦਾ ਉਵੇਂ
ਬਰਸਾਤਾਂ ਚ ਵੀ ਬੰਦਾ ਖਰੇ ਬੇਨ ਜੋਗਾ ਹੁੰਦਾ ਬਸ।
ਹਾਂ ਬਸ ਹੁਣ ਏ ਐ ਵੀ ਨਈ ਹਾਂ ਗਰਮੀ ਚ ਏ ਹੁੰਦਾ ਐ ਮੱਖੀਆਂ, ਮੱਛਰ ਨੀ ਹੁੰਦੇ। ਬਰਸਾਤਾਂ ਦੇ ਮੌਸਮ ਚ ਮੱਖੀਆਂ, ਮੱਛਰ ਕੀੜੇ, ਮਕੌੜੇ ਸਾਰੇ ਆ ਜਾਂਦੇ ਨੇ। ਰਾਤ-ਰਾਤ ਨੂੰ ਵੇਖੀ ਕਿੰਨੀ ਭੁੰਡੀਆਂ ਹੋ ਜਾਂਦੀਆਂ ਨੇ ਏ ਚੀਜ਼ਾਂ ਨਾ ਬੜੀਆਂ ਤੰਗ ਕਰਦੀਆਂ ਨੇ ਬਲਕਿ ਗਰਮੀ ਹਾਂ ਬੰਦਾ ਨਾ ਘਰ 'ਚ ਗਰਮੀ 'ਚ ਰੈ ਲਵੇ ਓ ਕੁਛ ਨੀ ਕਿਉਂਕਿ ਗਰਮੀ 'ਚ ਬਾਰ ਨੀ ਨਿਕਲਦੀ ਤੇ ਗਰਮੀ ਲੂ 'ਚ ਫੁਕ ਜਾਂਦੀਆਂ ਨੇ ਹੁਣ ਬਰਸਾਤ ਦੇ ਮੌਸਮ ਇਨਾਂ ਦਾ ਮੌਸਮ ਹੁੰਦਾ ਫਿਰ ਸਾਰੇ ਨਿਕਲ-ਨਿਕਲ ਕੇ ਘਰਾਂ 'ਚ ਵੜ
ਸਈ ਗੱਲ ਏ ਜੇ ਪਾਣੀ ਆ ਜੇ ਤਾਂ ਹੋਰ ਵੀ ਜਾਦਾ
ਹਾਂ ਓਹੀ ਤੇ
ਹਾਂ ਸਈ ਗੱਲ
ਹੋਰ
ਹੋਰ ਦੱਸ।
ਬਸ ਕੁਛ ਨੀ ਬਾਕੀ ਤਾਂ ਮੈਂ ਬੈਠੀ ਹੋਈ ਸੀ ਮੈਂ ਕਿਆ ਚੱਲ
ਅੱਛਾ
ਤੇਰੇ ਨਾਲ ਗੱਲ ਕਰ ਲੇਵਾਂ ਉੱਤੋਂ ਤੇਰਾ ਈ ਫੋਨ ਆ ਗਿਆ। ਹੋਰ ਕੀ ਬ-ਬਸ ਬ-ਅ-ਅਸੀ ਤਾਂ ਬਰਸਾਤ ਦੀ ਵੇਟ 'ਚ ਹਾਂ ਵੀ ਬਰਸਾਤ ਪਏਗੀ ਮੀਂਹ ਪਏਗਾ ਫਿਰ ਮੌਸਮ ਥੋੜ੍ਹਾ ਖੁੱਲ ਜਾਵੇਗਾ ਮੌਸਮ ਨੇ ਬੜਾ ਤੰਗ ਕੀਤਾ ਹੋਇਆ ਸਾਨੂੰ
ਸਈ ਗੱਲ ਐ।
ਹੋਰ ਕੀ ਕਰੇ ਬੰਦਾ ਕਿੱਥੇ ਜਾਵੇ ਕਿੱਥੇ ਨਾ ਜਾਵੇ।
ਸਈ ਗੱਲ ਐ ਠੀਕ ਏ ਚੰਗਾ
ਕਿਉਂ ਚੰਗਾ ਕਿਉਂ ਹਜੇ ਤਾਂ ਨਈ ਚੰਗਾ ਹੋਇਆ। ਹਜੇ ਤਾਂ ਤਿੰਨ ਮਿੰਟ ਹੋਏ ਨੇ।
ਹੈਲੋ ਅੱਛਾ ਤੇਰੀ ਵਾਜ਼ ਨੀ ਆਂਦੀ ਸੀ।
ਅੱਛਾ
ਹਾਂ-ਹਾਂ ਹੁਣ ਆ ਰੀ ਏ ਬਸ ਮੇਰੀ ਭੈਣ ਗਈ ਸ ਸੀ ਨਾਨ-ਨਾਨੀ-ਨਾਨਿਆਂ ਦੇ ਮੈਂ ਤਾਂ ਗਈ ਨੀ ਜੀ ਗਰਮੀ ਏ ਨਾ ਮੈਂ-ਮੈਂ ਨੀ ਜਾਂਦੀ ਚਿੱਤ ਈ ਨੀ ਕਰਦਾ ਗਰਮੀ 'ਚ ਜਦੋਂ ਤਕ ਕਿਥੇ ਜਾਣ ਦਾ
ਹਾਂ ਏ ਤਾਂ ਗੱਲ ਹੈ। ਬਿਲਕੁਲ ਵੀ ਜੀ ਨਈ ਕਰਦਾ ਚਲੋ ਫਿਰ ਮੈਂ ਨਾ ਤਾਨੂੰ ਬਾਦ 'ਚ ਈ ਕਾੱਲ ਕਰਦੀ ਆਂ।
ਬੜੀ ਮੁਸ਼ਕਿਲ 'ਚ
ਹੂੰ ਮੈਂ ਤਾਨੂੰ ਬਾਦ 'ਚ ਈ ਫੋਨ ਕਰਾਂਗੀ ਚੰਗਾ